ਹੈਲੋ ਹਾਂ ਸਤਿ ਸ਼੍ਰ ਅਕਾਲ ਭਾਜੀ
ਸਤਿ ਸ੍ਰੀ ਅਕਾਲ ਭਾ ਜੀ ਸਤਿ ਸ਼੍ਰੀ ਅਕਾਲ ਠੀਕ ਠਕ
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
ਵਧੀਆ ਭਾਜੀ ਵਧੀਆ ਹੋਰ ਭਾਜੀ ਕੀ ਕਰਦਾ ਜੇ
ਬਸ ਹੇ ਭਾਜੀ ਡਿਨਰ ਕਰਕੇ ਬੈਠੇ ਸੀ ਮੈਂ ਕਿਹਾ ਭਾਜੀ ਨੂੰ ਯਾਦ ਕਰ ਲਈਏ ਬੜੇ ਦਿਨ ਹੋ ਗਏ ਨੇ ਤੁਸੀਂ ਕਰਦੇ ਹੀ ਨੀ ਆਪ ਪੇ ਕਣਾ ਫੋਨ
ਭਾਜੀ, ਬਸ ਹਰ ਕੰਮ ਕਾਰ ਉਲਝੇ ਹੁੰਦੇ ਆ ਭਾਜੀ ਹੋਰ ਕੁਛ ਨੀ ਆਪਾਂ ਹੁਣ ਕੋਪਰ ਦਾਗੀਆਂ ਨੇ ਸ਼ੁਰੂ ਕੀਤਾ ਸੀ ਨਾ ਕੰਮ
ਅੱਛਾ ਅੱਛਾ ਉਹ ਚੰਗੀ ਗੱਲ ਹੈ ਭਾਈ, ਉਹ ਚੰਗੀ ਗੱਲ ਹੈ ਮੁਬਾਰਕਾਂ ਹੋਣ
ਹਾਂਜੀ ਹਾਂਜੀ ਭਾਜੀ ਬਹੁਤ ਤੁਹਾਨੂੰ ਵੀ
ਹੋ ਹੋ ਵਧੀਆ, ਹੋਰ ਉਹਧਾ ਚੱਲਦਾ ਵਾ
ਹਾਂਜੀ ਭਾਅ ਜੀ ਬਹੁਤ ਅੱਛਾ ਚੱਲ ਰਿਹਾ ਭਾਅ ਜੀ ਹਜੇ ਉਹ ਆਪਣਾ ਔਡਰ ਵਗੈਰਾ ਆ ਰਹੇ ਨੇ ਮਤਲਬ ਬਰਤਨ ਵਗੈਰਾ ਆਪਾਂ ਸ਼ੁਰੂ ਕੀਤੇ ਨੇ
ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਭਾਈ ਐਵੇ ਆਪਣਾ, ਅੱਗੇ ਅੱਗੇ ਵਧੋ ਮੈਂਰੇਖਦਾ
ਹਾਂਜੀ ਹਾਂਜੀ ਭਾਜੀ ਹੋਰ ਸੁਣੋ ਭਾਜੀ ਤੁਹਾਡਾ ਕੰਮ ਕਾਰਜ ਠੀਕ ਹੈ
ਹਾਂਜੀ ਭਾਜੀ ਠੀਕ ਚੱਲਦਾ ਵਾ ਮੈਂ ਸੁਣਿਆ ਪਿੱਛੇ ਤੁਸੀਂ ਤੁਹਾਡੇ ਮੁੰਡੇ ਦੀ ਵੀ ਜੋਬ ਲੱਗੀ ਹੈ
ਹਾਂਜੀ ਹਾਂਜੀ ਹਾਂਜੀ
ਹਾਂਜੀ ਕਿੱਥੇ ਰੈਗੀ ਹੈ
ਭਾਅ ਜੀ ਉੱਥੇ ਗੂਗਲ ਵਿੱਚ ਲੱਗੀ ਹੈ ਜੀ ਹੈਲੋ ਹੈਲੋ
ਬਜ਼ਾਰੀਵਾ ਜੀ
ਹਾਂਜੀ ਹਾਂਜੀ ਭਾਅ ਜੀ ਆ ਰਹੀ ਹੈ ਤੁਹਾਡੀ
ਹਾਂਜੀ ਮੈਂ ਕਹਿ ਰਿਹਾ ਸੀ ਕਿੱਥੇ ਲੱਗੀ ਹੈ
ਭਾਅਜੀ ਚੰਡੀਗੜ੍ਹ ਯੂਨੀ ਯੂਨੀਵਰਸਿਟੀ ਦੇ ਕੋਲ ਹੈਗੀ ਆ ਇੱਕ ਦੁਕਾਨ ਮਤਲਬ ਦੁਕਾਨੀ ਕੰਪਨੀ ਐਗੀ ਹੈ
ਅੱਛਾ
ਬਰੋਂਸ ਕਰਕੇ ਹੈ, ਤੁਸੀਂ ਸੁਣਿਆ ਹੋਨਾ ਨਾਮ
ਹਾਂਜੀ ਹਾਂਜੀ
ਹਾਂਜੀ ਉੱਥੇ ਦਾ ਭਾਜੀ ਉਹ ਮੈਨੇਜਰ ਬਣਿਆ
ਚਲੋ ਬਹੁਤ ਧਿਆਲ -ਬਹੁਤ ਧਿਆਲ ਹੈ ਵੀ ਬੱਚੇ ਅੱਗੇ ਵਧਣ, ਉਹੀ ਚਾਹੀਦਾ। ਹੋਰ ਮੈਂ ਕਹਿ ਰਿਹਾ ਸੀ, ਮੈਂ ਨਾ ਹੁਣ ਪਿਛਲੇ ਛੇ ਮਹੀਨੇ ਹੋ ਗਏ ਨੇ। ਅਤੇ ਰੂਟੀਨ ਬਣਾਇਆ ਵਾ ਸਵੇਰੇ ਜਲਦੀ ਉੱਠ ਕੇ। ਸੈਰ ਯੁਗਿੰਗ ਅਤੇ ਯੋਗਾ ਅਤੇ ਜਿਮ ਜਾਣ ਦਾ। ਤੇ ਡਾਇਟ ਵੀ ਹੁਣ ਮੈਂ ਸ਼ੁਰੂ ਕਰਤੀ ਕਲੀਨ। ਵੈਜਿਟੇਬਲਸ ਵਇਫ ਮਾਈ ਫੋਨ ਵੈਜੀਟੇਬਲ ਸਬਜੀ ਆਪਣਾ ਕਦੀ ਮਿਕਸ ਸੈਲਡ ਬਣਾ ਦਿੰਦੀ ਤੇ ਵੈਜੀਟੇਬਲਸ ਖਾਣੀ ਸ਼ੁਰੂ ਕਰਤੀ ਤੇ ਦਹੀਂ ਲੱਸੀ ਵੀ ਸ਼ੁਰੂ ਕਰਤੀ ਭਾ ਜੀ ਬਹੁਤ ਪਹਿਲੇ ਜਵੇਂ ਹੁਣ ਮੇਰਾ ਸਰੀਰ ਪਹਿਲੇ ਬਿਮਾਰ ਹੁੰਦੇ ਸੀ ਤੁਹਾਨੂੰ ਪਤਾ ਹੀ ਹੈ। ਹੁਣ ਉਹ ਵੀ ਹੁਣ ਠੀਕ ਹੋ ਗਿਆ। ਭਾਜੀ ਮੈਂ ਤੇ ਕਹਿੰਦਾ ਤੁਸੀਂ ਵੀ ਸ਼ੁਰੂ ਕਰੋ ਆਹੋ ਜਾ ਰੂਟੀਨ।
ਹਾਂਜੀ ਭਾਜੀ ਮੈਂ ਸ਼ੁਰੂ ਕੀਤਾ। ਮੈਨੂੰ ਡੇਢ ਦੋ ਮਹੀਨੇ ਹੋ ਗਏ ਨੇ ਭਾਜੀ। ਮੈਂ ਨਾ ਸ਼ੁਰੂ ਕੀਤਾ ਨਾ ਸਵੇਰੇ ਜਲਦੀ ਉੱਠ ਕੇ। ਮਤਲਬ ਜਿੰਮ ਵਗੈਰਾ ਚੱਲ ਜੀਦੇ ਤਾਂ ਮੈਡੀਟੇਸ਼ਨ ਵਗੈਰਾ ਕਰਕੇ ਅਤੇ ਆਪਣਾ ਪ੍ਰੋਟੀਨ ਦੇ ਕਰਨ ਵਾਸਤੇ ਇੱਕ ਸਕੁਪ ਪ੍ਰੋਟੀਨ ਵੀ ਲੈਣਾ ਓਹਦੇ ਚ।
ਚਲੋ ਬਹੁਤ ਵਧੀਆ ਗੱਲ ਹੈ। ਭਾਜੀ ਬਹੁਤ ਵਧੀਆ ਅਗਰ ਕੋਈ ਡਾਈਟ ਡੂਟ ਤਾਂ ਚਾਹੀਦੀ ਹੋਏਗੀ ਨਾ ਮੇ ਕੋਲ ਪੁੱਛ ਲੈਣਾ। ਭਾਜੀ ਮੈਂ
ਕੋਈ ਗੱਲ ਨਹੀਂ ਭਾਜੀ। ਕੋਈ ਗੱਲ ਨਹੀਂ ਭਾਜੀ। ਮੈਂ ਵੀ ਕੋਈ ਗੱਲ ਨਹੀਂ। ਪੁੱਛ ਦੰਗਾਂ ਤੁਹਾਨੂੰ ਮੈਂ ਕੀ ਕਹਿੰਦੇ ਨੇ ਫਾਸਟ ਫੂਡ ਵਗੈਰਾ ਛਡਿਆ ਦਾ ਦੋ ਤਿੰਨ ਮਹੀਨੇ ਹੋ ਗਏ ਨੇ। ਕਾਫ਼ੀ ਮਤਲਬ ਰਿਲੈਕਸ ਫੀਲ ਹੁੰਦਾ ਹੁਣ ਮਤਲਬ ਪਹਿਲੇ ਜਦੋਂ ਖਾਂਦਾ ਸੀ ਨਾ ਛਾਤੀ ਥੋੜ੍ਹੀ ਗ ਰਹਿੰਦੀ ਸੀ ਐਸਿਡੀਟੀ ਵਗੈਰਾ ਬੰਨੀ ਰਹਿੰਦੀ ਸੀ ਢਿੱਡ ਬੁਝਾ ਬੁਝਾ ਰਹਿੰਦਾ ਹੀ।
ਬਿਲਕੁਲ ਬਿਲਕੁਲ ਭਾਜੀ ਸਾਨੂੰ ਫਾਸਟ ਫੂਡ ਥੋੜ੍ਹਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਨਾ ਉਹ ਆਪਣਾ ਹਾਈਜੀਨ ਵੀ ਘੱਟ ਹੁੰਦਾ। ਤੇ ਉਹ ਡੀਫ ਫਰਾਈ ਕਰ ਦੇ ਨਾ ਭਾਈ।
ਨਾਲੇ ਪਾਜੀ ਤਾਣੁ ਸ਼ੂਗਰ ਵੀ ਘੱਟ ਕਰਨੀ ਚਾਹੀਦੀ ਹੈ ਬੜੀ
ਹਾਂਜੀ ਭਾਜੀ ਸ਼ੂਗਰ ਇੰਟੇਕ ਵੀ ਬਿਲਕੁਲ ਕਟ ਰੱਖਣਾ ਚਾਹੀਦਾ। ਸ਼ੂਗਰ ਦਾ ਇਨਟੇਕ ਆਪਾਂ ਕੱਟ ਕਈ ਨਾਲ ਸਾਡਾ ਆਪਣਾ ਕੀ ਕਿੰਦੇ ਨੇ। ਫੇਸ ਵੀ ਗਲੋ ਕਰੇਗਾ। ਤੇ ਹੋਰ ਵੀ ਬਹੁਤ ਕੁਛ ਹੋਏਗਾ। ਹੈਲੋ ਭਾਜੀ। ਹਾਂਜੀ। ਹਾਂਜੀ ਹਾਂਜੀ। ਬਿਲਕੁਲ ਮੈਂ ਕਿਹਾ ਉੱਥੋਂ ਕੀ ਕਹਿੰਦੇ ਨੇ ਵਾਟਰ ਦਾ ਇਨਟੇਕ ਵੀ ਆਪਾਂ ਸਹੀ ਰੱਖਾਂਗੇ ਜਿਵੇਂ ਪੰਜ ਛੇ ਲੀਟਰ ਡੇਲੀ ਪੀਆਂਗੇ। ਉਹਦੇ ਨਾਲ ਸਾਡਾ ਡਾਇਜੈਸ਼ਨ ਸਿਸਟਮ ਵੀ ਕਲੀਨ ਰਹੇਗਾ। ਅਤੇ ਫੇਸ ਤੇ ਐਕਣੇ ਵੀ ਜਾਣਗੇ ਅਤੇ ਗਲੋਅ ਕਰੇਗੀ ਸਕਿੰਨ।
ਹਾਂਜੀ ਹਾਂਜੀ ਭਾਜੀ ਬਹੁਤ ਜ਼ਿਆਦਾ ਮਤਲਬ ਆਪਣਾ ਸਹੀ ਪਾਣੀ ਇਟੇਕ ਮੈਂ ਤੇ ਜੈਵੇ ਹੁਣ ਪੰਜ ਤੋਂ ਛੇ ਲੀਟਰ ਪਾਣੀ ਪੀਣਾ ਮੈਂ ਦਿਨ ਚ। ਤੇ ਕੀ ਕਹਿੰਦੇ ਨੇ ਪੂਰਾ ਬਲੱਡ ਮਤਲਬ ਸਾਫ਼ ਹੁੰਦਾ ਵਾ।
ਹਾਂਜੀ। ਬਿਲਕੁਲ ਬਿਲਕੁਲ ਬਹੁਤ ਅੱਛੀ ਗੱਲ ਹੈ। ਮੈਂ ਆਪ ਹੁਣ ਆਪਣਾ ਕੇ ਕਹਿੰਦੇ ਨੇ ਸਾਰੀ ਡਾਇਟ ਚ ਐਵੇਂ ਸਾਰਾ ਕੁਛ ਸ਼ੁਰੂ ਕੀਤਾ ਤੇ ਉਹ ਜਦੋਂ ਮੈਂ ਅਪਣਾ ਐਡਿਟ ਕੀਤਾ। ਤਾਂਦਾਨੂੰ ਬਿਲਕੁਲ ਹੈਲਥ ਕਲੀਨ ਰਹਿੰਦੀ ਬਿਲਕੁਲ ਬਿਲਕੁਲ ਵਧੀਆ ਹੈਲਦੀ ਰਹਿੰਦਾ।
ਹਾਂਜੀ ਬਹੁਤ ਵਧੀਆ ਗੱਲ ਹੈ। ਭਾਜੀ ਬਹੁਤ ਵਧੀਆ ਗੱਲ ਹੈ।
ਹਾਂਜੀ ਉਹ ਕਿੰਨੀ ਕਮੀ ਬਿਾਰ ਹੈ। ਭਾ
ਐ ਬੜੀ ਜਿਆਦਾ ਹੋ ਰਹੀ ਹੈ। ਭਾਜੀ ਐ ਅੱਗੋ ਮੈਂ ਆਪਣਾ ਪੇੜ ਕੱਟੀ ਜਾ ਰਹੇ ਨੇ। ਕੱਟੀ ਜਾ ਰਹੇ ਨੇ। ਲੋਕੀ ਤੇ
ਹਾਂਜੀ ਪਾਜੀ ਇੰਡੇਫ਼ੀਰੇਸਟੇਸ਼ਨ ਸਮਝਦੇ ਨੇ ਹਾਂਜੀੋ ਡਿਫਾਰੈਸਟੇਸ਼ਨ ਤੇ ਮੈਂ ਤੇ ਕਹਿਣਾ ਜਲਦੀ ਜਲਦੀ ਓ ਸਟੇਸ਼ਨ ਪ੍ਰੋਗਰਾਮ ਹੋਨ।
ਭਾਜੀ ਆਪਾਂ ਆਪ ਸੋਸਾਇਟੀ ਖੋਲੀ ਸੀ ਭਾਜੀ ਅਪਣੇ ਜਿਮ ਚ ਜੋਆਇਨ ਹੋਇਆ ਸੋਸਾਇਟੀ ਵਿੱਚ ਉਹਦੇ ਵਿੱਚ ਕੀ ਹੈ ਹਫ਼ਤੇ ਵਿੱਚ ਦਸ ਪੇਡੇ ਲਾਉਂਦੇ ਨੇ ਉਹ। ਤੇ ਆਪਣਾ ਕੀ ਕਹਿੰਦੇ ਨੇ ਤੁਸੀਂ ਓ ਵਿੱਚ ਯੋਗਦਾਨ ਆਪਣਾ ਦੇ ਸਕਦੇ ਹੋ ਜਵੇ ਜਿੰਨੇ ਤੁਸੀਂ ਜਮਾ ਕਰਨੇ ਚਾਹੋ ਪੈਸੇ ਪੰਜ ਸੌ ਛੇ ਸੌ ਸੱਤ ਸੌ ਅੱਠ ਸੌ ਉਹਦੇ ਹਿਸਾਬ ਨਾਲ ਭਾਜੀ ਆਪਣਾ ਉਹ ਪੇਡੇ ਲਿਆਉਂਦੇ ਨੇ।
ਅੱਛਾ। ਹਾਂਜੀ ਮੈਨੂੰ ਵੀ ਭੇਜਣਾ ਸਕੈਨਰ ਭਾਜੀ ਮੈਂ ਵੀ ਕਰਨੀ ਡੋਨੇਸ਼ਨ ਤੇ ਮੇਰਾ ਨਾਮ ਲੱਖਾਂ ਦੋ। ਹੋ ਰਹੀ ਏ ਜਿਹੜੀ ਨਜੀਓਂ ਏ ਹਾਂਜੀ ਮੈਨੂੰ ਵੀ ਐਡ ਕਰ ਲੈਣਾ ਮੇਰਾ ਵੀ ਨਾ ਬੜਾ ਦਿਲ ਹੈਗਾ ਪੇਡ ਪੂਡ ਲਾਈਏ ਥੋੜਾ ਆਪਣਾ ਕੀ ਐਵੇਂ ਇਨਵਾਇਰਮੈਂਟ ਨੂੰ ਗਲੋਬਲ ਵਾਰਮਿੰਗ ਨੂੰ ਜਿਹੜੀ ਗੰਦਗੀ ਨੂੰ ਰੋਕੀਏ ਤੇ ਇਨਵੈਰਮਿੰਟ ਨੂੰ ਸਗੋ ਫਰੀ ਕਰੀਏ।
ਹਾਂਜੀ ਹਾਂਜੀ ਭਾਜੀ ਕੋਈ ਗੱਲ ਨਹੀਂ।
ਦੂਸਰੇ ਦਿਨਾਂ ਮੱ ਆ ਨਾ ਭਾਜੀ ਹੁਣ ਦਿੱਲੀ ਜਾਵੇ
ਬਹੁਤ ਜ਼ਿਆਦਾ ਵਧਿਆ ਭਾਜੀ। ਪਲਾਸਟਿਕ ਸਭ ਤੋਂ ਜ਼ਿਆਦਾ ਪੋਲਊਸ਼ਨ ਦੀ ਜਿਹੜੀੇ ਮੈਨ ਚੀਜ਼ ਹੈਗੀ ਹੈ ਪਲਾਸਟਿਕ ਭਾਜੀ ਐਥੋਂ ਤੱਕ
ਹਾਂਜੀ ਬੋਟਰ। ਪੋਲਊਸ਼ਨ ਪਲਾਸਟਿਕ ਕਰਦਾ ਵਾ ਭਾਜੀ ਉੱਥ ਏਅਰ ਪੋਲਊਸ਼ਨ ਵੀ ਜੈਵੇ ਵਹਿਕਲ ਤੋਂ ਹੁੰਦਾ ਵਾ ਇੰਡਸਟਰੀਅਲ ਏਰੀਏ ਚ ਹੁੰਦਾ ਵਾ। ਹੁਣ ਭਾਜੀ ਉਹਦਾ ਇੱਕੋ ਇਲਾਜ ਏ ਜਿਵੇਂ ਤੁਸੀਂ ਦੱਸਿਆ ਪੇਡ ਲਾਈਆਂ ਆਪਾਂ ਪੇਡ ਹੀ ਉਹਦਾ ਇਲਾਜ ਏ।
ਸਹੀ ਗੱਲ ਹੈ ਭਾਜੀ ਆਪਾਂ ਪੇਡ ਸਾਨੂੰ ਜ਼ਿਆਦਾ ਲਾਉਣੇ ਚਾਹੀਦੇ ਨੇ ਫੋਰੈਸਟ ਮਤਲਬ ਕੀ ਕਹਿੰਦੇ ਨੇ ਪਾਣੀ ਬਚਾਉਣਾ ਚਾਹੀਦਾ ਸਾਨੂੰ ਜਿਵੇਂ ਵਾਟਰ ਹਾਰਵੈਸਟ ਕਰਨਾ ਚਾਹੀਦਾ ਰੇਨ ਵਾਟਰ ਹਾਰਵੈਸਟ ਜਿਹੜਾ ਹੁੰਦਾ। ਗ੍ਰਾਉੰਡ ਲੈਵਲ ਸਈ ਰਹੇ।
ਰਾਜਸਥਾਨ ਜਿਵੇਂ ਸ਼ਹਿਰ ਹੈਗਾ ਉੱਥੇ ਗ੍ਰਾਉੰਡ ਵਾਟਰ ਲੈਵਲ ਬਹੁਤ ਘੱਟਏ।
ਹਾਂਜੀ ਭਾਜੀ। ਤਾਂ ਕਰਕੇ ਤੇ ਓਥੇ ਪੇੜ ਨੀ ਲੱਗ ਸਕਦੇ ਭਾਜੀ ਅਗਰ ਗ੍ਰਾਉੰਡ ਵਾਟਰ ਵਾਟਰ ਸਹੀ ਰਹੇਗਾ ਗ੍ਰਾਉੰਡ ਵਾਟਰ। ਤੁਹਾਨੇ ਕੀ ਕਹਦੇ ਨੇ ਭਾਜੀ। ਪੇੜ ਵੀ ਲੱਗ ਪਾੜਗੇ ਵਧੀਆ ਤਰ੍ਹਾਂ। ਪੇੜ ਮਤਲਬ ਅਲੱਗ ਤੇ ਪਾਉਣਗੇ ਉੱਥੇ। ਮਤਲਬ ਪਰ ਉੱਗ ਨਹੀਂ ਪਾਉਣਗੇ ਜ਼ਿਆਦਾ।
ਹਾ। ਆਗਰ ਭਾਜੀ ਆਪਾਂ ਕੀ ਕਹਿ ਨੇ, ਓ ਪ੍ਰੋਪਰ ਉੱਥੇ ਮਿੱਟੀ ਮੋਟੀ ਸਹੀ ਕਰਕੇ, ਕਰਦੀ ਹੈ ਨਾ ਉਹ ਤੇ ਜਿਹੜੇ ਪੇੜ ਹੈਗੇ ਨਾ। ਫੇਰ ਵੁਡ ਲਾਓ ਉਹਨੂੰ ਉੱਪਰ ਲਾਓ ਆਪਣੇ ਰੂਟਸ ਨਾਲ।
ਨਹੀਂ-ਨਹੀਂ ਭਾਜੀ ਉੱਪਰ-ਉੱਪਰ ਐਵੇਂ ਨਹੀਂ ਲਿਆਂਦੇ ਉੱਪਰ ਵੇਲ ਜਾਂਦੇ, ਅਗਰ ਅੰਦਰ ਕੁੱਛ ਹੋਏਗੀ ਨਾ ਕਿਨਾ ਉੱਪਰ ਤਦ ਜਾਣਗੇ ਭਾਜੀ। ਲੈਵਲ ਹੀ ਉਹ ਬਿਲਕੁਲ ਹੀ ਡਿੱਗ ਚੁੱਕਾ ਹੈ ਰਾਜਸਥਾਨ ਚ, ਜਾਓ ਤੁਹਾਨੂੰ ਪਿੱਛੇ ਤੁਸੀਂ ਖ਼ਬਰ ਸੁਣੀਆਂ ਹੋਣੀਆਂ ਜ਼ਮੀਨ ਅੰਦਰ ਧਸ ਗਈ।
ਜਾਂ ਤੁਸੀਂ ਹੁਣ ਮੈਂ ਜਿੱਥੇ ਗਰੀਨਰੀ ਹੋਏਗੀ। ਉੱਥੇ ਫੇਰ ਇਹ ਨੂੰ ਹੋ ਜਾਏਗੀ ਨਾ। ਫਿਰ ਲੈਂਡ ਸਹੀ ਹੋ ਜੇਗੀ। ਉਹਦੇ ਨਾਲ ਜਦੋਂ ਰੈਨ ਏਰੀਆ ਹੋਦ ਨਾ। ਆਪਣਾ ਉਹ ਆਪੇ ਹੀ ਫਿਰ ਗਰਾਂਡ ਵਾਟਰ ਲੈਵਲ ਉੱਪਰ ਆ ਜਾਏਗਾ ਵਧੀਆ।
ਹਾਂਜੀ ਭਾਜੀ। ਗਰਾਊਂਡ ਵਾਟਰ ਲੈਵਲ ਉਪਰ ਕਹਿ ਰਿਹਾਂ ਜਾਵੇ, ਤੁਸੀਂ ਹੁਣ ਪਿੱਛੇ ਗੱਲਾਂ ਸੁਣੀਆਂ ਹੋਣੀਆ, ਧਰਤੀ ਅੰਦਰ ਧਸ ਗਈ ਸੀ। ਉਹਦੇ ਵਿੱਚ ਰਾਜਸਥਾਨ ਚ ਗੱ ਖੱਡਾ ਜਿਹਾ ਬਣ ਗਿਆ ਸੀ ਬੜਾ ਵੱਡਾ ਆਪੇ, ਉਹ ਭਾਜੀ, ਉਹੀ ਗੱਲ ਨਾ ਭਾਜੀ ਫੇਰ ਵਾਟਰ ਲੈਵਰ ਅਗਰ ਕੁਛ ਹੋਏਗਾ ਹੀ ਨਹੀਂ ਨਾ। ਪੇੜ ਉੱਗੇਗਾ ਨਾ ਖੁਆਰੀ ਹੋਏਗੀ। ਫਿਰ ਭਾਜੀ ਕੋਈ ਵੀ ਵੋਟਰ ਲੈਵਰ ਅਗਰ ਹਲਕਾ ਜਿਹਾ ਉ ਉੱਪਰ ਹੋਏਗਾ ਤਾਂ ਹੀ ਪੇੜ ਉੱਗ ਪਾਏਗਾ ਨਾ ਭਾਜੀ। ਤੇ ਉਹਨੂੰ ਤਾਂ ਹੀ ਕਰਕੇ ਰੇਨ ਵੋਟਰ ਹਾਰਵੈਸਟ ਕਰਨੀ ਚਾਹੀਦੀ ਹੈ ਉਹਨਾਂ ਨੂੰ।
ਹਾਂਜੀ। ਬਿਲਕੁਲ ਭਾਜੀ, ਉਹ ਤਾਂ ਗੱਲ ਹੈਗੀ ਹੈ। ਚਲੋ ਹੋਰ ਮੈਂ ਹਜ਼ੂਰ ਸਾਹਿਬ ਚਲੇ ਜਾਣਾ ਸੀ।
ਭਾਜੀ ਮੈਂ ਆਪਣਾ ਦੀਵਾਲੀ ਦੇ ਓ ਜਾਣਾ ਹਜ਼ੂਰ ਸਾਹਿਬ। ਸੱਚਖੰਡ ਐਕਸਪ੍ਰੈਸ ਜਾਂਦੀ ਆ ਟ੍ਰੇਨ ਇੱਥੋਂ, ਅੱਛਾ ਤੇ ਨਾ ਮੈਂ ਤਾਂ ਜਾਣਾ। ਮੇਰੇ ਯਾਰ ਨੇ ਵੀ ਜਾਣੇ ਨਾਲ ਦੋ- ਤਿੰਨ ਯਾਰ ਹੈ।
ਅੱਛਾ ਭਾਜੀ। ਮੈਂ ਵੀ ਜਾਣਾ, ਜਰਾ ਮੇਰਾ ਵੀ ਬੜਾ ਜੀ ਕਰਦਾ ਬ ਇੱਕ ਵਾਰ ਵੀ ਨੀ ਗਿਆ। ਮੈਂ ਜਿੱਦਾ ਹੁਣ ਮੈਂ ਦੇਖਿਆ ਵੀ ਨੀ
ਖੁੱਲ ਗਿਆ ਟਿਕਟਾਂ।
ਹਾਂਜੀ। ਮੇਰੀ ਜ਼ਰੂਰ ਕਰਨਾ ਭਾਜੀ। ਜੋ ਆਪਣਾ ਸੇਵਾਂ ਹੋਏਗੀ ਮੈਨੂੰ ਦੱਸਦੇ ਦੇਣਾ। ਤੇ ਬਜਟ -ਬੁਜਟ ਵੀ ਦੱਸ ਦੇਣਾ ਕਿੰਨਾ ਲੈ ਕੇ ਜਾਣਾ। ਮੈਂ ਜ਼ਰੂਰ ਮੈਂ ਜਾਣਾ।
ਤੇ ਸ਼ੋਪਿੰਗ ਵਗੈਰਾ ਕਰਨੀ, ਜਿਵੇਂ -ਤੇਲ ਵਗੈਰਾ ਉੱਥੇ ਦਾ ਬੜਾ ਫੇਮਸ ਹੈਗਾ ਨਾਰੀਅਲ ਦਾ।
ਹਾਂਜੀ। ਭਾਜੀ ਕਰਨੀ ਆ ਭਾਜੀ ਕਰਨੀ, ਬਦਾਮ- ਬਦੁਮ ਨਾਰੀਅਲ-ਨੁਰੀਅਲ ਦਾ ਤੇਲ ਲੈਣਾ ਭਾਜੀ।
ਤੁਸੀਂ ਆਰਾਮ ਨਾਲ ਮਤਲਬ, ਥੋੜੇ ਜਿਹੇ ਤੇ ਲੈ ਕੇ ਚੱਲੋ ਗੂਗਲ ਪੇ ਵਗੈਰਾ ਤੁਹਾਡੇ ਹੋਣਗੇ ਭਾਜੀ। ਮੈਂ ਤੁਹਾਨੂੰ ਦਾ ਦੱਸ ਦੇਣਾ ਟ੍ਰੇਨ ਵਗੈਰਾ ਦਾ। ਅਗਰ ਤੁਸੀਂ ਫਸ -ਫਸਟ ਏਸੀ ਇਹਦੇ ਤੇ ਭਾਜੀ ਤੁਹਾਨੂੰ ਛੇ ਹਜ਼ਾਰ ਰੁਪਇਆ ਆਰਾਮ ਨਾਲ ਲੱਗ ਜਾਏਗਾ। ਆਣ -ਜਾਣ ਦਾ ਜੇ ਤੁਸੀਂ ਦੇ ਥਰਡ ਏਸੀ ਵਿੱਚ ਜਾਂਦੇ ਹੋ ਥਰਡ ਬੈਸਟ ਭਾਜੀ। ਆ ਤੁਹਾਨੂੰ ਆਪਣਾ ਲੱਗ ਜਾਏਗਾ ਪੰਦਰਾਂ ਸੌ, ਪੱਚੀ ਸੌ ਤੱਕ ਦਾ। ਹਾਂਜੀ -ਹਾਜੀ ਮਤਲਬ ਮੈਂ ਪ੍ਰੈਫਰ ਕਰਾਂਗਾ। ਫੇਰ ਏ ਸੀ ਜਾਓ। ਕਿਉਂਕਿ ਆਪਣਾ ਅਗਰ ਤੁਸੀਂ ਉਹ ਲੈ ਕੇ ਜਰਨਲ, ਫ਼ਿਰ ਭਾਜੀ ਤੁਸੀਂ ਬੜੇ ਜ਼ਿਆਦਾ ਉਬਲਣ ਲੱਗੇ ਹੋ, ਮਤਲਬ ਜਿਵੇਂ ਦੋ -ਦਿਨ ਲੱਗ ਜਾਂਦੇ ਨੇ, ਹੁਣ ਗੱਡੀ- ਗੱਡੀ ਚ ਟ੍ਰਰੇਨ ਚ ਹੀ। ਤੇ ਤੁਸੀਂ ਦੋ ਦਿਨ ਚ ਤੁਸੀਂ ਪੂਰੇ ਮਤਲਬ। ਮਤਲਬ ਜਿਹਨੂੰ ਕਹਿ ਦਿੰਦੇ ਹਾਂ ਨਾ। ਗਰਮੀ-ਗਰਮੀ ‌ਦੀ ਹੋ ਜਾਏਗੀ।
ਅੱਛਾ ਭਾਜੀ ਬਿਲਕੁਲ -ਬਿਲਕੁਲ। ਹਾਂਜੀ -ਹਾਂਜੀ ਚਲੋ ਕੋਈ ਗੱਲ ਨਹੀਂ ਭਾਜੀ ਬਿਲਕੁਲ। ਬਿਲਕੁਲ -ਬਿਲਕੁਲ ਮੈਂ ਜਾਵਾਂਗਾ ਮਨੂੰ ਦੱਸ ਦੇ ਨਾ। ਮੈਂ ਆਪਣਾ ਤੁਹਾਡੀ ਸੀ। ਜਿਵੇਂ ਤੁਸੀਂ ਜਿਹੜੀ ਟਿਕਟਾਂ ਕਰਾਉਣੀ ਹੈ ਨਾ। ਉਹ ਵੀ ਦੱਸਦੇ ਨੇ ਭਾ
ਹਾਂਜੀ -ਹਾਂਜੀ ਕੋਈ ਨਹੀਂ ਭਾਜੀ। ਭਾਜੀ ਇੱਕੋ ਗੱਡੀ ਜਾਂਦੀ ਉੱਥੇ ਸੱਚਗੰਡ ਐਕਸਪ੍ਰੈਸ।
ਹਾਂਜੀ। ਹ ਨਹੀਂ ਮੈਂ ਕਹਿ ਰਿਹਾ ਸੀ। ਜੋ ਕੋਈ ਥਰਡ-ਏ-ਸੀ ਜਾਣਾ। ਤੁਨੂੰ ਸਹੀ ਲੱਗਦਾ। ਹਾਂਜੀ। ਚਲੋ ਮੇਰੀ ਵੀ ਕਰਾ ਦੇਣਾ ਮੈਂ ਤੁਹਾਨੂੰ ਆਨਲਾਈਨ ਕਰ ਦਾਂਗਾ ਪੇਮੈਂਟ।
ਕੋਈ ਗੱਲ ਨਹੀਂ ਭਾਜੀ। ਭਾਜੀ ਮੈਂ ਪੁੱਛ ਰਿਹਾ ਸੀ ਤੁਹਾਡੀ ਜਿੰਮ ਦਾ ਕੀ ਹਿਸਾਬ ਹੈ, ਮਤਲਬ ਫੀਸ ਵਗੈਰਾ।
ਹਾਂਜੀ ਭਾਜੀ ਜਿੰਮ ਆਪਾਂ ਸਾਲ ਚਾਹੀਦਾ। ਭਾਜੀ ਉੱਥੇ ਜਿੰਮ ਦੀ ਫੀਸ ਹੈਗੀ ਆ ਹਜ਼ਾਰ ਰੁਪਏ ਮਹੀਨੇ ਦੀ।
ਚਾਰ ਹਜ਼ਾਰ ਰੁਪਇਆ?
ਨਹੀਂ ਭਾਜੀ ਜੀ ਹਜ਼ਾਰ ਰੁਪਏ।
ਅੱਛਾ ਅੱਛਾ ਅੱਛਾ ਤੇ ਭਾਜੀ ਕੀ ਕਹਿੰਦੇ ਨੇ ਫੂਡ ਵਗੈਰਾ ਉੱਥੇ ਹੈਗਾ ਏ ਰੀਆ ਫੂਡ ਵਗੈਰਾ ਮਤਲਬ। ਜਿਵੇਂ ਹੁਣ ਡਾਇਟ ਦਾ।
ਹਾਂਜੀ ਭਾਜੀ ਉਹ ਤੁਹਾਨੂੰ ਪ੍ਰੋਪਰ ਡਾਇਟ ਡੁਟ ਦੱਸ ਰੇ ਨੇ ਬਾਕੀ ਅੰਦਰ ਹੀ ਉੱਥੇ ਇੱਕ ਕੈਫੇ ਲੱਗਿਆ। ਅਪਣਾ ਹੈਲਦੀ ਡਾਇਟ ਸੈਲਡ ਸੂਟ ਪ੍ਰੋਟੀਨ ਸੈਲਡ ਮਿਲਦੇ ਨੇ। ਵਧੀਆ ਤਰ੍ਹਾਂ ਬਿਲਕੁਲ ਪ੍ਰੋਟੀਨ ਭਰੇ ਜਅ ਪਨੀਰ ਵੇਜ। ਵਧੀਆ ਸੈਲਡ ਮਿਲਦੇ ਨੇ ਇਥੇ।
ਅੱਛਾ- ਅੱਛਾ ਚਲੋ ਵਧੀਆ ਗੱਲ ਹੈ ਫਿਰ ਤਾਂ ਭਾਜੀ ਮਤਲਬ ਹੁਣ ਤੁਸੀਂ ਖਾ ਕੇ ਅੱਧੇ ਘੰਟੇ ਤੱਕ ਸਟਾਰਟ ਕਰ ਦਿਉ ਜਿੰਮ।
ਬਿਲਕੁਲ -ਬਿਲਕੁਲ।
ਹੰਜੀ ਭਾਜੀ।
ਚਲੋ ਫਿਰ ਏ ਠੀਕ ਭਾਜੀ ਮੈਂ ਜਰਾ ਕਰਨਾ ਵਾਈਫ ਮੈਂ ਜਰਾ ਬੁਲਾਉਂਦੀ ਵੀ ਸੀ।
ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ। ਕੋਈ ਗੱਲ- ਕੋਈ ਗੱਲ ਨਹੀਂ ਠੀਕ ਹੈ ਹਾਂਜੀ- ਹਾਂਜੀ ਭਾਜੀ ਜ਼ਰੂਰ ਆਉਂਗਾ ਠੀਕ ਹੈ ਭਾਜੀ।
ਹਾਂਜੀ ਚਲੋ ਓਕੇ।